ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ। ਹਾਂਜੀ ਹਾਂਜੀ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ।
ਇਹ ਆਪਣਾ ਵੀ ਸਕ ਹੋਰ ਸੁਣਾਓ।
ਅੱਛਾ ਹੂੰ।
ਹੈਲੋ।
ਹਾਂਜੀ ਹਾਂਜੀ ਹੁਣ ਬੋਲੋ। ਹਾਂਜੀ ਹਾਂਜੀ ਮੈਂ ਠੀਕ ਹਾਂ ਤੁਸੀਂ ਦੱਸੋ। ਬਸ ਕੁਛ ਨੀ ਬੈਠੇ ਸੀਗੇ ਮੈਂ ਕਿਹਾ ਕਾਫੀ ਦਿਨ ਹੋ ਗਏ ਫੋਨ ਆਇਆ ਮੈਂ ਫੋਨ ਕਰ ਲਾਂ। ਪੁੱਛਾ ਕੀ ਚੱਲ ਰਿਹਾ ਹੈ। ਅੱਜ ਕੱਲ੍ਹ।
ਹਾਂ ਉਹੀ ਮੈਂ ਕਿਹਾ ਤੁਹਾਡੇ ਕੋਲ ਆਇਆ ਨੀ ਬੜੇ ਦਿਨ ਹੋਗੇ ਨਾਂ। ਤਾਹੀਂ ਮੈਂ ਪੁੱਛਿਆ ਅੱਜ ਕਿਦਾਂ ਯਾਦ ਆ ਗਈ। ਅੱਜ ਕਿਵੇਂ ਯਾਦ ਆ ਗਈ।
ਬਸ ਐਵੇਂ ਹੀ ਮੈਂ ਸੋਚਿਆ ਕਿੰਨੇ ਦਿਨ ਹੋ ਗਏ ਗੱਲ ਹੀ ਮੇਰੀ ਨਾਲ ਪੁੱਛ ਲ
ਹਾਂਜੀ ਹਾਂਜੀ ਸੇਮ ਸੇਮ
ਹਮ ਜੀ ਜੀ।
ਹੋਰ ਕੀ ਕਰ ਰਹੇ ਸੀ ਘਰ ਪਰਿਵਾਰ ਸਭ ਠੀਕ ਨੇ।
ਹਾਂਜੀ ਬਸ ਕੁਛ ਨੀ ਬੈਠੇ ਸੀ ਅਸੀਂ ਕੱਪੜੇ ਪ੍ਰੈਸ ਕਰ ਰਹੀ ਸੀ ਮੈਂ। ਤੇ ਨਹੀਂ ਨਹੀਂ ਬਸ ਅੱਜ ਸੰਡੇ ਸੀਗਾ ਨਾ ਅੱਜ ਕੱਪੜੇ ਚ ਹੋਏ ਸੀ ਫਿਰ ਜਿਹੜੇ ਧੋਏ ਹੋਏ ਸੀ ਉਹ ਗੋਲ ਪ੍ਰੈਸ ਕਰਕੇ ਰੱਖ ਰਈ ਸੀ।
ਅੱਛਾ ਮੇ ਖਰੇ ਸ਼ਾਏ ਕੱਲੇ ਕਲੇ ਕਿਤੇ ਘੁੰਮਣ ਜਾਣ ਦੀ ਤਿਆਰੀ ਕਰ ਰਹੇ ਹੋ।
ਨਹੀਂ ਨਹੀਂ ਜਾ ਸੋਚ ਰਹੇ ਜੇ ਅਸੀਂ ਵੈਸੇ ਜਾਣਾ ਅਸੀ ਕਿੱਧਰੇ ਘੁੰਮਣੇ ਕਿੱਧਰ ਜਾਈਏ।
ਅੱਛਾ ਅੱਛਾ ਹਾਂਜੀ ਹਾਂਜੀ ਬਣਾ ਲਓ ਸਲਾਹ ਕਿੱਥੇ ਜਾਣਾ ਘੁੰਮਣ ਤੇ ਫਿਰ।
ਅਸੀਂ ਮਸੂਰੀ ਦਾ ਸੋਚ ਰਹੇ ਸੀ ਵੈਸੇ ਜਾਣ ਦਾ।
ਅੱਛਾ ਅੱਛਾ ਨਹੀਂ ਅਛੀ ਜਗਹ ਬ ਇਸ ਟਾਈਮ ਬ ਛੁੱਟੀਆਂ ਪਈਆਂ ਕਾਫੀ ਤੇ ਟਰੈਫਿਕ ਬਹੁਤ ਹੋਏਗੀ ਇਸ ਟਾਈਮ ਹਣਾ। ਬਹੁਤ
ਹੋਰ ਬਸ ਕੁਛ ਵੀ
ਪਹਾੜੀ ਪਹਾੜੀ ਇਲਾਕੇ ਤੇ ਮ ਤੀਲਕਨ ਬੜੀ ਹੁੰਦੀ ਹੈ ਨਾ।
ਇਹ ਤਾਂ ਹੈ ਹੀ ਪਰ ਹੁਣ ਫਿਰ ਮੌਸਮ ਵੀ ਆਹੀ ਹੈਗਾ ਘੁੰਮਣ ਦਾ ਦੇਖੋ ਗਰਮੀ ਇੰਨੀ ਪੈ ਰਹੀ ਹੈ।
ਜਾਣਾ ਤੇ ਹੇਮਕੁਰ ਸਾਹਿਬ ਚੱਲਦੇ ਆ।
ਹੇਮਕੁੰਡ ਸਾਹਿਬ ਫੇਰ ਘਰ ਬਾਕੀ ਬੱਚੇ ਵਗੈਰਾ।
ਅੱਛਾ ਅੱ ਬੱਚੇ ਨਾਲ ਲੈ ਜਾਓ।
ਇੰਨੇ ਨ ਨਹੀਂ ਚੜ ਪਾਉਣਗੇ ਇੰਨੀ ਚੜਾਈ ਹੋਏਗੀ ਨਾ।
ਅੱਛ, ਅੱਛਾ ਬੱਚੇ ਛੋਟੇ ਨੇ ਤਾਂ ਕਰਕੇ ਨਾ।
ਹਮ ਇਹ ਚੱਕਿਰ ਹੇ। ਜਿਹੜੇ ਅਸੀਂ ਤਾਂ ਸੋਚ ਰਹੇ ਹ ਵੀ ਸਿਰਫ ਇੱਕ ਦੋ ਦਿਨ ਦੀ ਟ੍ਰਿਪ ਹੋਵੇ ਘੁੰਮ ਵੀ ਆਈਏ। ਤੇ ਜਿਆਦਾ ਦਿਨ ਦਾ ਵੀ
ਫਿਰ ਚੱਕਤਾ ਜਲਦੀ ਚੱਕਰਾਤਾ
ਹਾਂਜੀ।
ਚਕਰਾਤਾ ਜਲਦੀ ਚੱਕਰਰਾਤਾ ਜਾਂ ਜਾਂ ਹਰੀਪੁਰ ਹਰੀਪੁਰਦਾਰ ਵੀ ਹੈ ਇੱਥੇ। ਇੱਥੇ ਜਾ ਸਕਦੇ ਆ ਇੱਥੇ ਵੀ ਨੇੜੇ ਰ ਅੱਛੀ ਜਗ੍ਹਾ ਦੇਖਣ ਨੂੰ ਨਾ।
ਹਾਂਜੀ ਹਾਂਜੀ ਦੇਖ ਲੋ ਤੁਸੀਂ ਬਣਾ ਲਓ ਫਿਰ ਪਲੈਨ ਅਸੀਂ ਫਿਰ ਤੁਹਾਡੇ ਨਾਲ ਚੱਲ ਪੈਂਂਦੇ ਹਾਂ।
ਹਾਂਜੀ ਕੋਈ ਨਹੀਂ ਭਾਜੀ ਤਿਆਰ ਨੇ ਫਿਰ।
ਹਾਂਜੀ ਹਾਂਜੀ ਇਹ ਤਿਆਰ ਨੇ ਇਹਨਾਂ ਨੇ ਤਾਂ ਖੁਦ ਕਿਹਾ ਸੀਗਾ ਗੱਲ ਕਰਲੋ।
ਅੱਛਾ ਅੱਛਾ ਕੋਈ ਲ ਕੋਈਨਾ ਕੋਈ ਨੀ ਸਲਾਹ ਬਣਾ ਲਈ, ਹਾਂਜੀ ਹਾਂਜੀ ਮਤਲਬ ਨੈਕਸਟ ਸਕਦੇ ਜਾ ਸਕਦੇ ਹਾਂ ਸੈਚਡੇ ਨੂੰ,
ਹਾਂਜੀ ਬਸ ਵੀਕਐਂਡ ਤੇ ਹੀ ਜਾਣਾ ਅਸੀਂ ਵੀ ਸੈਟਰਡੇ ਸੰਡੇ ਤੇ ਮੰਡੇ ਵਾਪਿਸ।
ਹਾਂਜੀ ਹਾਂਜੀ ਇਹ ਤੇ ਹੈ ਬਣਾ ਤੇ ਮਤਲਬ ਜ ਛੁੱਟੀਆਂ ਨੀ ਹੁੰਦੀ ਫਿਰ ਕੰਮ ਕਰਦੇ ਫਿਰ ਕੰਮ ਵੇਖਣਾ ਪੈਂਦਾ ਨਾ ਹਮ ਕੰਮ ਵੀ ਜ਼ਰੂਰੀ ਹੈ ਘੁੰਮਣਾ ਫਿਰਨਾ ਵੀ ਜ਼ਰੂਰੀ ਹੈ ਬੱਚਿਆਂ ਨੂੰ ਘੁਮਾਉਣਾ ਵੀ ਜ਼ਰੂਰੀ ਹੈ ਹਾਂਜੀ
ਵ ਚੱਲ ਸਾਰੇ ਕਹਿ ਰਹੇ ਨੇ ਘੁੰਮਣ ਲੈ ਕੇ ਜਾਓ ਘੁੰਮਣ ਲੈ ਕੇ ਜਾਓ ਮੈਂ ਕਿਹਾ ਬੱਸ ਦੇਖ ਏ ਕਰਨੇ ਆ ਪਲੈਨ
ਨਹੀਂ ਮੇਰੇ ਬੱਚ ਕਹਿੰਦੇ ਨਾਨੀ ਕਰ ਜਾਣਾ ਹੁਣ ਮੈਂ ਕਰਾਂ ਕੈਂਸਲ ਕਰ ਦਿੰਦਾ ਉਹਨਾਂ ਨੂੰ ਹੋਰ ਕੀ
ਅੱਛਾ ਨਹੀਂ ਐਦਰ ਤਾਂ ਇਹ ਤਾਂ ਹੋ ਵੀ ਆਏ ਸਾਰੇ ਇਹ ਤਾਂ ਸਕੂਲਾ ਛੁੱਟੀਆਂ ਦੀ ਸਟਾਰਟਿੰਗ ਵਿਚ ਹੀ। ਕੋਈ ਜਿਵੇਂ ਇਧਰ ਭੂਆ ਦੇ ਘਰ ਹੈ ਨਾ ਮੇਰੀ ਭੂਆ ਨੇ ਉਹਨਾਂ ਦੇ ਘਰ ਸਾਰੇ ਬੱਚੇ ਬੱਚੇ ਇਕੱਠੇ ਹੁੰਦੇ ਨੇ ਉਹ ਰਿਸ਼ਤੇਦਾਰੀ ਚ ਹੀ ਲਗਦੇ ਨੇ ਤੇ ਕਾਫੀ ਜਗ੍ਹਾ ਉਹਨਾਂ ਦੀ ਰਿਸ਼ਤੇਦਾਰੀ ਹੈਗੀ ਏ ਤੇ ਸਾਰੇ ਬੱਚੇ ਛੋਟੇ ਉੱਥੇ ਇਕੱਠੇ ਹੁੰਦੇ ਨੇ ਉੱਥੇ ਖੇਲਦੇ ਵਗੈਰਾ ਨੇ ਤੇ ਸਾਰੇ ਛੋਟੇ ਹੁੰਦਾ ਛੁਰੂ ਹਮੇ ਬੂਆ ਕੇ ਘਰ ਜਾਣਾ ਹੇ ਹਮੇ ਬੂਆ ਕੇ ਘਰ ਜਾਣਾ ਹੈ।
ਅੱਛਾ, ਅੱਛਾ ਚ ਬਲ ਚੰਗੀ ਗੱਲ ਹੈ ਨਾ
ਹਾਂ ਮੈਂ ਬੈਗ ਪੈਕ ਕਰਕੇ ਭੇਜਤਾ ਮੈਂ ਕਿਹਾ ਜਾਓ ਚਲ ਥੋੜੇ ਦਿਨ ਸਾਨੂੰ ਵੀ ਸ਼ਾਂਤੀ ਦਿਓ।
ਹੂ ਸਹੀ ਗੱਲ ਹੈ। ਹੋਰ ਸੁਣਾਓ ਨਹੀਂ ਮੇਰੇ ਬੱਚੇ ਸਿਰ ਖਾਂਦੇ ਨੇ ਜਾਣਾ ਨਾਨੀ ਘਰ ਜਾਣਾ ਨਾ
ਹੂ ਬਸ ਇਹੀ ਹੁੰਦਾ। ਹੁਣ ਇਥੇ ਜਾ ਨਹੀਂ ਸਕਦੇ ਹੈ ਏ ਜਾਣ ਕੇ ਅਲਵਰ ਹੁਣ ਜਾਣਾ ਇੰਨੀ ਦੂਰ ਹੁਣ ਕੱਲੇ ਮੈਂ ਭੇਜ ਨੀ ਸਕਦੀ ਵੀ ਅਲਵਰ ਰਾਜਸ ਆਸਾਨ ਹੋ ਗਿਆ ਬੜੀ ਜ਼ਿਆਦਾ ਦੂਰ ਹੋ ਗਿਆ ਨਾ ਫਿਰ ਟ੍ਰਰੇਨ ਚ ਵੀ ਇਕੱਲੇ ਭੇਜ ਨਹੀਂ ਸਕਦੀ। ਤੇ ਮੈਂ ਜਾਵਾਂਗੀ ਤੇ ਫਿਰ ਪਿੱਛੇ ਤੇ ਘਰ ਦਾ ਕੰਮ ਦਾ ਸਿਆਪਾ ਪੈ ਜਾਂਦਾ ਹੈ।
ਸਹੀ ਗੱਲਦਾ ਹੈ ਹਾਂ ਤੇ ਹੈ ਘਰ ਵੀ ਦੇਖਣਾ ਜ਼ਰੂਰੀ ਆ
ਬਸ ਤਾਂ ਹੀ ਬੈਠੇ ਰਹਿੰਦੇ ਫਿਰ ਫਿਰ ਕਹਿੰਦੇ ਨੇ ਮੈਂ ਕਿਹਾ ਕੋਈ ਆਏਗਾ ਮਾਸੀ ਇਹਨਾਂ ਦੀ ਖਹਿ ਰਹੀ ਸੀ ਕਿ ਮੈਂ ਆਣਾ ਅੱਲੇ ਤੇ ਮੈਂ ਕਿਹਾ ਫਿਰ ਮਾਸੀ ਜਦਾਂ ਸੀਗੀ ਉਹ ਤੁਹਾਨੂੰ ਲੈ ਜਾਏਗੀ ਤੇ ਚੱਲ ਜਾਣਾ ਫਿਰ ਮਾਸੀ ਦੇ ਉਹਨਾਂ ਦੀਵਾਲੇ ਪਹਿ ਨੇ ਕਿ ਹਾਂ ਸਾਨੂੰ ਮਾਸੀ ਲੈ ਕੇ ਆਉਣਾ
ਹੂ ਹੂ ਨਹੀਂ ਨਾ ਨਾਲ ਚੱਲੇ ਨਾ ਸੈਚੜੇ ਚੱਲੇ ਫਿਰ ਸਵੇਰੇ ਤੜਕੇ ਨਿਕਲ ਜਾਂਗੇ।
ਹਾਂਜੀ, ਹਾਂਜੀ ਸੈਚੜੇ ਚੱਲ ਲੈਂਦੇ ਹਾਂ ਫਿਰ ਬਸ ਤੁਸੀਂ ਪੂਰੀ ਪਲੈਨ ਕਰਕੇ ਰੱਖ ਲਓ। ਕਿੰਨੇ ਵਜੇ ਜਾਣਾ ਵਗੈਰਾ ਬ ਗੱਡੀ ਵਗੈਰਾ ਜਿਹੜੀ ਬੁੱਕ ਕਰਨੀ ਉਹ ਕਰ ਲੋ
ਹਾਂਜੀ ਹੋਰ ਕੋਈ ਨੀ ਗੱਡੀ ਬੁੱਕ ਕਰ ਲਾਂਗੇ ਹੋਰ ਕਿ ਨਹੀਂ ਆਪਣੀ ਗੱਡੀ ਚੱਲ ਜਾਂਦੇ ਆ
ਆਪਣੀ ਗੱਡੀ ਦਾ ਤੇ ਔਖਾ ਦੇਖੋ ਡਰਾਈਵਰ ਲੈ ਕੇ ਜਾਓ ਕਿਉਂ ਇੰਨੇ ਡਰਾਈਵ ਕਰਨਾ ਕੌਣ ਕਰੇਗਾ ਡਰਾਈਵ ਹੈਨਾ ਹੂ ਉਹੀ ਕਿਉਂਕਿ ਆਹੋ ਉਹੀ ਗੱਡੀ ਚਲਾਉਂਦੇ ਰਹਿ ਜਾਂਦੇ ਫਿਰ ਉਹੀ ਨਹੀਂ ਅਸੀਂ ਤਾਂ ਜਦ ਵੀ ਕਿਧਰ ਘੁੰਮਣ ਜਾਣਾ ਹੋਵੇ ਨਾ ਚਾਹੇ ਜਿੱਧਰ ਵੀ ਜਾਣਾ ਅਸੀਂ ਡਰਾਈਵਰ ਲੈ ਕੇ ਜਾਣਾ। ਸਾਡੀ ਚਾਹੇ ਗੱਡੀ ਖੁਦ ਦੀ ਹੋਏ ਜਿਵੇਂ ਦਿੱਲੀ ਵਗੈਰਾ ਵੀ ਜਾਣਾ ਹੈਨਾ
ਨਹੀਂ, ਬਿਲਕੁਲ ਅੱਛੀ ਗੱਲ ਹੈ।
ਨਆ ਕਿਉਂਕਿ ਫਿਰ ਪਤਾ ਕੀ ਇੰਨਾ ਟਾਈਮ ਦਾ ਡਰਾਈਵਿੰਗ ਵਿੱਚ ਲੱਗ ਜਾਂਦਾ। ਹਾਂਜੀ।
ਹਾਂਜੀ, ਹਾਂਜੀ ਹੋਰ ਸੁਣਾਓ ਤੁਸੀਂ ਹੋਰ ਸੁਣਾਓ ਭਾਜੀ ਕੀ ਕਰਦੇ ਪੇ ਕੱਲ
ਬਸ ਕੁਛ ਨੀ ਹਲੇ ਕੱਲ ਜਾਣਗੇ ਆਫਿਸ ਕੱਲ ਕੰਮ ਹੈਗਾ ਹਾਂਜੀ਼।
ਹੂ ਚਲੋ ਅੱਛੀ ਗੱਲ ਹੈ ਹੋਰ ਘਰ ਪਰਿਵਾਰ ਸਭ ਠੀਕ ਨੇ
ਹਾਂਜੀ ਘਰ ਪਰਿਵਾਰ ਵਧੀਆ ਸਭ ਹਾਂਜੀ ਇਹ ਛੋਟੇ ਨੇ ਹਲੇ ਇੱਕ ਹੈ ਸੱਤ ਦੀ ਕੁੜੀ ਔਰ ਪੰਜ ਦਾ ਮੁੰਡਾ
ਅੱਛਾ, - ਅੱਛਾ ਮੇਰੇ ਬੱਚੇ ਛੋਟੇ ਨੇ ਮੇਰੇ ਬੱਚਿਆਂ ਨੂੰ ਤਾਂ
ਬਸ ਹੈ ਹੁਣ ਤੇ ਬੈਠੇ ਨੇ ਹੋਲੀਡੇ ਹੋਮਵਰਕ ਕਰਨ
ਮੇਰੀ ਕੁੜੀ ਹੁਣ ਕਰ ਰਹੀ ਸੀ ਵੱਡੀ ਬੇਟੀ ਦੇਖੋ ਛੋਟੀ ਬੇਟੀ ਵੀ ਕਹਿੰਦੀ ਮੈਨੂੰ ਵੀ ਨਾ ਪ੍ਰਈਵੇਟ ਬਣਾ ਪ੍ਰੈਕਟਿਸ ਫਾਈਲ ਲੇ ਕੇ ਦੋ ਕੰਮ ਕਰਨਾ ਮੈਂ ਸਕੂਲ ਦਾ
ਹਮ ਨਹੀਂ ਆ ਤਾਂ ਹੈ ਹੈ ਕੀ ਥੋੜਾ ਬਹੁਤ ਹੀ ਕੰਮ ਕਰਦੇ ਨੇ ਬਾਕੀ ਤਾਂ ਸਾਨੂੰ ਹੀ ਕਰਨਾ ਪੈਂਦਾ ਵੀ ਪ੍ਰੋਜੈਕਟ ਇਹਨਾਂ ਨੂੰ ਥੋੜ੍ਹੀ ਮਿਲਦੇ ਨੇ
ਪ੍ਰੋਜੈਕ, ਪ੍ਰੋਜੈਕਟ ਦੇ ਮੰਮਾ ਨੂੰ ਮਿਲਦੇ ਹੈਗਾ
ਅਸੀਂ ਬਣਾਓ ਬੈਠ ਕੇ ਮੈਂ ਤਾਂ ਖੁਦ ਪਰੇਸ਼ਾਨ ਜਾਂਦੀ ਹਾਂ ਅਰੇ ਫਾਲਤੂ ਦੀ ਚੀਜ਼ਾਂ ਬਣਾਓ ਇਹ ਵੀ ਨੀ ਜਦੋਂ ਕੋਈ ਕੰਮ ਹੋਵੇ ਨੇ ਇਹਵੇ ਵੀ ਬਣਾਉਂਦੇ ਰਹੋ ਹੋਰ ਫਿਰ ਉਹ ਕਬਾੜ ਚ ਜਾਵੇ। ਵੀ ਹੋਲੀਡੇ ਹੋਮ ਵਰਕ ਕਿ ਤੁਸੀਂ ਕੁਝ ਲਿਖਣ ਦਾ ਦੇ ਦੋ ਲੈਨ ਰੱਦਾਂ ਦੇ
ਛੁੱਟੀਆਂ ਪਈਆਂ ਤੇ ਛੁਟੀਆਂ ਰਹਦੇ ਨਾ, ਬੱਚੇ ਨੂੰ ਹੋਮ ਵਰਕ ਵੀ ਇਹ ਪ੍ਰੈਕਟੀਕਲ ਪ੍ਰੋਜੈਕਟ ਬਣਾਉਣੇ ਆ ਪਤਾ ਕੀ ਕੀ ਚੀਜ਼ਾਂ ਬਣਾਉਣ ਨਹੀਂ ਦਿੰਦੇ
ਚਾਟ ਬਣਾਓ ਰ ਮੋਡਲ ਬਣਾਓ ਉਗਜੀ ਦਾ ਕੋਈ ਫਾਇਦਾ ਵੀ ਨੀ ਹੈਗਾ। ਔਰ ਉਸ ਤੋਂ ਬਾਅਦ ਰੱਦੀ ਸੱਟ ਦਿੰਦੇ ਨੇ
ਹੂ ਬਿਲਕੁਲ ਸਹੀ ਗੱਲ ਤੁਹਾਡਾ ਬੜਾ ਬੁਰਾ ਹਾਲ ਕੀਤਾ ਸਕੂਲ ਦਾ ਫੀਸਾਂ-ਫੀਸਾਂ ਵੀ ਲੈ ਲਈ ਮਹੀਨੇ-ਮਹੀਨੇ ਦੀਆਂ ਬੇਫਾਲਤੂ ਦੀਆਂ ਫਿਰ ਬੱਚੇ ਨੂੰ ਅਸੀਂ ਪੜਾਉਣਾ ਘਰ ਬਠਾ ਕੇ
ਉਹੀ ਤੇ ਮੈਂ ਤਾਂ ਖੁਦ ਜਿਹੜੇ ਪ੍ਰੋਜੈਕਟ ਥੋੜੇ ਬਹੁਤ ਪੜ੍ਹਣਗੇ ਉਹ ਠੀਕ ਕਿ ਨੀ ਤਾਂ ਫੇਰ ਬਾਹਰੋਂ ਇੱਥੇ ਆਇਆ ਸਾਡੇ ਕੁੜੀ ਇੱਥੇ ਉਹ ਬਣਾਉਂਦੀ ਏ ਤੇ ਮੈਂ ਕਿਹਾ ਤੂੰ ਬਣਾ ਦੀ ਪੈਸੇ ਲੈ ਕੇ ਬਣਾ ਦੀ ਬਾਈ ਮੇਰੇ ਤੋਂ ਤੇ ਨੀ ਬਣਦਾ ਉਹ ਇਨੇ ਦਾ ਪ੍ਰੋਜੈਕਟ ਨੇ ਆਂਦਾ ਜਿਨ੍ਹਾਂ ਦਾ ਸਮਾਨ ਲੈਏਦ ਆਉਣਾ ਉਈ ਤਿੰਨ ਚਾਰ ਸੌ ਰੁਪਏ ਦਾ ਬਣਾ ਦੇਗੀ ਪ੍ਰੋਜੈਕਟ ਉਸ ਤੋਂ ਜ਼ਿਆਦਾ ਤੇ ਮੈਨੂੰ ਸਮਾਨ ਲੈ ਕੇਹਿਣਾ ਪੈ ਜਾਏਗਾ।
ਸਹੀ ਗੱਲ ਹੈ ਕੋਈ ਕਹਿੰਦਾ ਸਿਰ ਦਰਦੀ ਸ ਸ ਕਰਦੇ ਨੀ ਹੁੰਦੀ ਬਸ
ਉਹੀ ਤੇ ਉਹਰ ਉਲਟਾ ਜਿਸ ਟਾਈਮ ਬਣੇਗਾ ਹੋਰ ਦੇਣ ਜਾਓ ਬਸ ਬਾਹਰ ਗਹਣੇ ਖੇਲਣ ਪਾਰਕ ਵਿੱਚ ਗਹਣੇ ਖੇਲਣ
ਅੱਛਾ, ਅੱਛਾ ਮੌਸਮ ਕਿਵੇਂ ਉੱਥੇ ਗਰਮੀ, ਗਰਮੀ ਆ
ਠੀਕ ਹੈ ਵੈਸੇ ਹੁਣ ਤੇ ਠੀਕ ਹੋਇਆ ਪਿਆ ਮੌਸਮ ਮਤਲਬ ਵੈਸੇ ਇੰਨਾ
ਦੋ ਦਿਨ ਬਰਸਾਤ ਹੋਈ ਹੈ। ਤੇ ਮੌਸਮ ਠੀਕ ਹਮ ਸਹੀ ਗੱਲ ਹੈ।
ਠੀਕ
ਉਹ ਹੋਰ ਪਾਪਾ ਜੀ ਕਿੱਥੇ ਗਏ ਨੇ ਬਜ਼ਾਰ ਗਏ ਨੇ ਪਾਜੀ
ਹਾਂ ਬਸ ਐ ਨਾਲ ਗ ਨੇ ਬੱਚਿਆਂ ਦੇ ਉਧਰ ਪਾਰਕੇ ਚ ਹਾਂ ਫਿਰ ਕੱਲੇ ਮੂੰ ਹੋਲਾ ਚਕਲ ਆਸ਼ਾ ਕੱਲ ਨੀ ਭੇਜਦੀ ਮ ਫਿਰ
ਨਹੀਂ ਨਹੀਂ ਬੱਚਾ ਬੱਚੇ ਨੂੰ ਵੈਸੇ ਕੱਲੇ ਨੀ ਪੀਣਾ ਜਦੋਂ ਬੜਾ ਬੁਰਾ ਹਾਲ ਹੈ। ਮਾਹਗੌਲ ਬੜਾ ਖਰਾਬ ਹੈ। ਜੀ ਮੈਂ ਕੁੜੇ ਬਾਅ ਕੱਢਦੀ ਆਪਣੀ ਮੇਰੀ ਦੋ ਕੁੜੀਆਂ ਨੇ ਮੈਂ ਕੱਢਦੀ ਬਾਹਰਵ ਕੁੜ
ਬਸ ਇਏਧਰ ਵੀ ਇਹੀ ਹਾਲ ਹੈਕ ਹੈ। ਬਸ ਕਦੀ ਕਾਰ ਗਲੀ ਦੇ ਬਾਹਰ ਮਤਲਬ ਜਿਵੇਂ ਕਦੀ ਘਰ ਦੇ ਬਾਹਰ ਜਿਵੇਂ ਖੇਲ ਰਹੇ ਹੋਣ ਬੈਡਮਿੰਟਨ ਜਾਂ ਕ੍ਰਿਕਟ ਵਗੈਰਾ ਤਾਂ ਤੇ ਮੈਂ ਖੜੀ ਹੋ ਜਾਂਦੀ ਹ ਨਾਲ ਹੀ ਨਹੀਂ ਬਾਹਰ ਫਰ ਕੈਨ ਪਾਰਕ ਵਗੈਰਾ ਜਾਣਾ ਫ ਹੈਲਾ ਜਾਂਦੇ ਨੇ
ਹਮ ਬੱਚਿਆਂ ਵਸ ਸੁਗ ਖਾਣਾ ਨਹੀਂ ਚਾਹੀਦਾ।
ਹਮ
ਹਮ ਠੀਕ ਹ ਜੀ
ਬਸ ਇਹੀ ਹੈਗਾ ਹੋਰ ਤੁਸੀਂ ਸੁਣਾਓ ਕੀ ਚੱਲ ਰਿਹਾ ਅੱਜ ਕੱਲ
ਬਸ ਲੱਗੇ ਆ ਕੰਮ ਕਰਨ ਲੱਗੇ ਤੇ ਹਾਂ ਤੁਸੀਂ ਦਰਬਾਰ ਸਾਹਿਬ ਤੁਸੀਂ ਜਾਣਾ ਸੀ ਪਿਛਲੇ ਮਹੀਨੇ ਜੋ ਹੋਏ ਸੀ ਦਰਬਾਰ ਸਾਹਿਬ। ਦਰਬਾਰ ਸਾਹਿਬ ਹੋਏ ਸੀ ਪਿਛਲੇ ਮਹੀੇਨੇ
ਹਾਂ ਅਸੀਂ ਹਲੇ ਪਿੱਛੋਂ ਹੋ ਕੇ ਆਏ ਸੀਗੇ ਥੋੜੇ ਦਿਨ ਹੋਏ ਨੇ ਹਲੇ
ਹਮ ਹਮ ਅੱਛੀ ਗੱਲ ਹੈ ਮੈਂ ਵੀ ਨਾ ਸੋਚ ਰਿਹਾ ਜਾਵਾਂ ਹੋਾਂ ਇੱਕ ਵਾਰੀ ਨਾ ਪਰ ਸੂ ਹੀ ਜਾਣ ਤੋਂ ਪਹਿਲੇ-ਪਹਿਲੇ ਤੁਹਾਡੇ ਨਾਲ
ਹਾਂਜੀ- ਹਾਂਜੀ ਬਸ ਪਤਾ ਸਾਡਾ ਪਲੈਨ ਆ ਜਾਾਨਕ ਬਣਿਆ ਸੀਗਾ ਇਹ ਕਹਿੰਦੇ ਵੀ ਚਲੋ ਪੈਕ ਕਰੋ ਚੱਲਿਆ। ਮੈਂ ਕਿਹਾ ਠੀਕ ਹੈ। ਬੁਲਾਇਆ
ਹਾਂ ਸਹੀ ਗੱਲ ਹੈ ਤੇ ਫਿਰ ਬੇ ਫ ਫ ਮੈਂ ਅਗਲੇ ਹਫ਼ਤੇੈ ਲੈਜਾ ਗਾ ਫਿਰ ਆਪਨੀ ਨਾਨੀ ਛਡ ਜਾਣਾ ਅੰਮ੍ਰਿਸਰ ਨਾ ਬੱਚਿਆਂ ਨੂੰ
ਅੱਛਾ-ਅੱਛਾ
ਹਮ ਹੂੰ
ਦੇਖ ਰਹੇ ਸੀ ਅਸੀਂ ਤਾਂ ਖੁੱਦੁਣੇ ਹੀ ਹੋ ਕੇ ਆਏ ਸੀਗੇ ਬਾਕੀ ਹਲੇ ਨਾ ਇੱਧਰ ਚਾਚੇ ਦੀ ਗੁੜੀਆ ਹੈ ਨਾ ਇਹਨੇ ਬਾਹਰ ਜਾਣਾ ਤੇ ਇਹਨਾਂ ਦੁਬਾਰੋਂ ਜਾਣ ਵਾਲੇ ਮੱਥਾ ਟੇਕ ਜਾਣਾ ਇਹਨਾਂ ਨੇ ਤੇ ਅਸੀਂ ਫੇਰ ਦੁਬਾਰਾ ਸੋਚ ਰਹੇ ਸੀਗੇ ਵੀ ਆਪਾਂ ਜਾਈਏ।
ਇਹਨਾਂ ਦੀ ਜਾ ਰਹੀ ਹੈ ਕੈਨੇਡਾ। ਮੇਰੀ ਵੱਡੀ ਭੈਣ ਹੈ ਨਾ ਉਹ ਵੀ ਕੈਨੇਡਾ ਰਹਿੰਦੀ ਏ ਤੇ ਉਹਦੇ ਕੋਲ ਹੀ ਜਾਂਦੀ ਵੀ ਐ।
ਓਕੇ ਓਕੇ।
ਹਾਂਜੀ। ਤੇ ਉੱਥੇ ਕਹਿੰਦੇ ਵੀ ਤੁਸੀਂ ਚੱਲਾਂ ਨਾਲ ਮੈਂ ਕਿਹਾ ਠੀਕ ਹੈ ਜ਼ਰੂਰ ਚੱਲਾਂਗੇ। ਕਦੀ ਫਲਾਈਟ ਤੇ ਵੀ ਕਹਿੰਦੇ ਨਾਲ ਚੱਲਣਾ ਮੈਂ। ਠੀਕ ਐ। ਕੋਈ ਨੀ ਆਪਾਂ ਚੱਲਾਂਗੇ ਜਰੂਰ। ਫਲਾਈਟ ਆਦੀ ਹੈਗੀ ਲੇਟ ਸੋਲਾਂ ਅਠਾਰਾਂ ਤਰੀਕ ਦੀ ਏ।
ਅਠਾਰਾਂ ਨੂੰ ਅਠਾਰਾਂ ਨੂੰ ਗੁਰਪੁਰਬ ਹੋਇਆ ਨਾ।
ਹਾਂਜੀ। ਸ਼ਾਇਦ ਮੈਂ ਉਹੀ ਸੋਚ ਰਹੀ ਸੀਗੀ। ਪਰ ਉਹੀ ਪਰ ਪਰ ਸਵੇਰ ਦੀ ਐ ਇਹਦੀ ਫਲਾਈਟ। ਤੇ ਉੱਥ ਚਲੋ ਦੇਖ ਆਪਾਂ ਆ ਜਾਦੀ ਗੱਲ ਐਵੇਂ ਕਿ ਰਹਿੰਦੀ ਉੱਥੇ ਮੇਰੀ ਭੈਣ ਨਾਲ ਰਹੇਗੀ ਨਾ
ਤੇ ਹੈ ਚਲੋ ਕੋਈ ਨੀ ਮਤਲਬ ਬੰਦਾ ਤੇ ਹੈ। ਨਾ ਬਾਹਾਰ ਵੈਸੇ-ਵੈਸੇ ਹਾਲ ਵੀ ਨੀ ਬੱਚਾ ਚਲ ਬ ਪ ਜਾਂਦਾ ਨੀ ਨਾਲ ਦਾ ਨਾ ਜਦ ਆਪ ਤਾਂ ਕੋਈ ਬਦਾ ਨੀ ਹੈਗਾ ਖਾਸ
ਹਾਂਜੀ- ਹਾਂਜੀ ਨਹੀਂ ਉਹ ਤਾਂ ਇਹਨਾਂ ਨੇ ਉਹ ਤਾਂ ਇਹਨਾਂ ਨੇ ਮੇਰੇ ਉਹਦੇ ਹੀ ਭੇਜਿਆ ਕਹਿੰਦੇ ਉਹ ਰੱਖ ਲਏ ਕਿ ਕਰ ਲਏ ਗ ਮੈਂ ਕਿਹਾ ਹਾਂ ਕੋਈ ਨੀ ਭੇਜ ਦੋ ਤੁਸੀਂ
ਚੰਗੀ ਗੱਲ ਹੈ ਜੇ ਆਪਣਾ ਬੰਦਾ ਹੈ ਤੇ ਉੱਥੇ ਤਾਂ ਹੀ ਭੇਜਗਾ। ਬਰਨਾ ਕੁੜੀਆਂ ਦਾ ਔਖਾ ਹੀ ਹੈ ਬਾਹਰ।
ਹਾਂਜੀ, ਇਹ ਤਾਂ ਹੈ ਹੀ ਅੱਛਾ ਚਲੋ ਠੀਕ ਹੈ ਫੇਰ ਮੈਂ ਤੁਹਾਨੂੰ ਕਰਦੀ ਹਾਂ ਹਨਾ।